ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀ ਸੁਣਾਓ
ਫ੍ਰੀ ਸੀ ਨਾ, ਤੰਗ ਤੇ ਨਹੀਂ ਕੀਤਾ ਤੁਹਾਨੂੰ।
ਨਹੀਂ ਨਹੀਂ।
ਓਕੇ, ਹੋਰ ਕੀ ਕਰ ਰਹੇ ਸੀ।
ਬਾਹਰ ਬੈਠਾ ਸੀਗਾ, ਵਿਹਲੇ ਹੋਣੇ ਆਏ।
ਔਕੇ ਮੈਂ ਵੀ ਬਸ, ਆਪਾਂ ਵੀ ਘੁੰਮਣ ਗਏ ਦੇ ਸੀ। ਚੇਤਾਂਗ ਕਰ ਰਹੀ ਸੀ, ਛੁੱਟੀਆਂ ਖਤਮ ਹੋਣ ਵਾਲੀਆਂ ਸੀ ਤੇ ਅਪ ਆਪਾਂ ਵੀ ਬਸ ਹੁਣੇ ਘੁੰਮ ਕੇ ਆਏ ਆਂ, ਮੈਂ ਕਿਹਾ ਚੱਲ ਮੈ ਫੋਨ ਕਰਾਂ ਪਹਿਲੇ।
ਮੈਂ ਵੀ ਹੁਣੇ ਈ ਆਇਆ ਸੀਗਾ।
ਓਕੇ ਕੀ ਕਰ ਰਹੇ ਸੀ।
ਆ ਵਿਹਲੇ ਹੋਣੇ ਘਰੇ ਹੀ ਸੀਗੇ।
ਓਕੇ ਵਧੀਆ ਗੱਲ ਏ, ਕਿਥੇ ਘੁੰਮਣ ਨੀ ਗਏ।
ਨਹੀਂ ਛੁੱਟੀਆਂ ਤੇ ਪਈਆਂ ਦੀਆਂ, ਕਹਿੰਦੇ ਤੇ ਹੈ ਜਾਣ ਨੂੰ। ਔ ਘਰੇ ਹੀ ਸੀ।
ਓਕੇ।
ਗਏ ਕਈ।
ਜੀ ਗਰਮੀ ਵੀ ਤੇ ਕਿੰਨੀ ਹੋ ਰਹੀ ਹੈ ਨਾ।
ਗਰਮੀ ਜ਼ਿਆਦਾ ਆ।
ਹਾਂਜੀ ਕਾਫੀ ਗਰਮੀ ਹੋ ਗਈ ਹੈ। ਬੱਚੇ ਵੀ ਜਿੱਦ ਕਰ ਰਹੇ ਸੀ, ਮੰਮਾ ਜਾਣਾ ਏ।
ਅੱਛਾ ਜੀ।
ਤੇ ਫੇਰ ਆਪਾਂ ਘੁੰਮਾ ਲਿਆ ਆਏ ਉਹਨਾਂ ਨੂੰ, ਆਪਾਂ ਪਹਾੜੀ ਇਲਾਕੇ ਚ ਲੈ ਗਏ ਸੀ ਉਹਨਾਂ ਨੂੰ। ਪਿਛਲੇ ਸਾਲ ਆਪਾਂ ਸਮੁੰਦਰੀ ਇਲਾਕੇ ਚ ਗਏ ਸੀ।
ਅੱਛਾ ਜੀ।
ਤੇ ਇਸ ਵਾਰ ਫੇਰ ਇਹਨਾਂ ਨੂੰ ਪਹਾੜੀ ਇਲਾਕੇ ਚ ਲੈ ਕੇ ਗਏ, ਮੈਂ ਵੀ ਫਸਟ ਟਾਈਮ ਹੀ ਗਈ ਸੀ। ਫਿਰ ਆਪਾਂ ਗੁਰਦੁਆਰੇ ਵਗੈਰਾ ਘੁੰਮ ਕੇ ਆਏ ਸਾਰੇ। ਤੇ ਕਾਫ਼ੀ ਵਧੀਆ ਲੱਗਿਆ ਬੱਚਿਆਂ ਨੂੰ ਵੀ ਕਾਫ਼ੀ ਵਧੀਆ ਲੱਗਿਆ ਘੁੰਮ ਕੇ।
ਠੀਕ ਠੀਕ ਠੀਕ।
ਹੋਰ
ਬ ਹੁਣ ਆਪਾਂ ਵੀ ਜਾਵਾਂਗੇ ਕਿੱਧਰ ਨਾ ਕਿੱਧਰ ਵੇਖੀ ਬਣਾਦੇ ਆ ਸਦਾ ਕਹਿੰਦੇ ਤੇ ਆ ਜਾਣ ਨੂੰ।
ਹਾਂ ਹਾਂ ਹੋਰ ਹੋ ਕੇ ਆੳ ਆਪਣਾ ਨਾ ਕੈਪਚਰ ਰਹਿੰਦੀਆਂ ਨੇ ਮੈਮਰੀਜ਼ ਆਪਾਂ ਬਾਅਦ ਚੋਂ ਦੇਖਦੇ ਹਾਂ।
ਬਿਲਕੁਲ-ਬਿਲਕੁਲ ਸਹੀ ਗੱਲ ਐ।
ਹੁਣ ਇਹਨਾਂ ਨੇ ਬੱਚਿਆਂ ਦੀ ਕੀ ਕੈਮ ਕਰਨਾ ਏ ਸਕੂਲ ਜਾ ਕੇ ਮੈਂ ਵਾਂ ਗਿਆਥਾ ਮੈਂ ਵਾ ਗਿਆਥਾ ਬੱਚੇ ਆਪਸ ਇਹ ਸ਼ੇਅਰ ਕਰਦੇ ਨੇ ਇੱਕ ਦੂਜੇ ਨਾਲ ਗੱਲਾਂ ਕਿ ਆਪ ਕਾ ਗਏ ਥੇ ਫੇਰ ਉਹ ਦੱਸ ਦੇ ਨੇ
ਸਹੀ ਗੱਲ ਹੈ ਅ ਜਾਵਾਂਗੇ ਹੁਣ ਇਹਨਾਂ ਨੂੰ ਲੈ ਜਾਵਾਗੇ ਨਾਲ।
ਹੂੰ ਵਧੀਆ ਗੱਲ ਜਾਣਾ ਚਾਹੀਦਾ ਫੇਰ ਆਪਾਂ ਗੁਰਦੁਆਰੇ ਵੀ ਲੈ ਗਏ ਸੀ ਬੱਚਿਆਂ ਨੂੰ। ਔ ਵੀ ਗੁਰਦੁਆਰਾ ਵਿਖਾ ਕੇ ਲਿਆਏ ਕਾਫ਼ੀ ਵਧੀਆ ਸੀ। ਬੱਚੇ ਬੜਾ ਹੀ ਖੂਸ਼ ਸੀ ਘਰ ਆਉਣ ਦਾ ਨਾਮ ਹੀ ਨਹੀਂ ਲੈ ਰਹੇ ਸੀ।
ਵਧੀਆ ਕਰੱਲ ਐ ਚਲੋ ਕੋਈ ਗੱਲ ਨੀ ਆਪਾਂ ਵੀ ਜਾਵਾਂਗੇ।
ਹਾਂ ਹਾਂ ਬਿਲਕੁਲ ਜਾਣਾ ਚਾਹੀਦਾ ਏ।
ਨਾਲੇ ਗਰਮੀ ਵੱਦੂ ਏ ਨਾ ਥੋੜ੍ਹਾ ਮੌਸਮ ਹੋ ਜੇ ਖੁੱਲ ਕੇ। ਫਿਰ ਜਾਗੇ ਪਹਾੜਾਂ ਵਲ ਈ ਲੰਘ ਜਾਣ
ਹੂੰ-ਹੂੰ ਹੋਰ ਤੁਹਾਡੀ ਸ਼ੋਪ ਸਹੀ ਚੱਲ ਰਹੀ ਏ।
ਹਾਂਜੀ ਵਧੀਆ।
ਮੈਂ ਆ ਨਾ ਸੀ ਮੈਂ ਕਿਹਾ ਚੱਲ ਮੈਂ ਕੱਪੜੇ ਲੈ ਕੇ ਆਵਾਂ। ਤੇ ਫਿਰ ਮੈਨੂੰ ਟਾਈਮ ਹੀ ਨੀ ਲੱਗ ਰਿਹਾ ਸੀ ਹੁਣ ਮੈਂ ਗਈ ਦੀ ਸੀ ਨਾ ਮੈਂ ਹੁਣ ਸੋਚ ਹੀ ਰਹੀ ਸੀ। ਮੈਂ ਕਿਹਾ ਚੱਲ ਮੈਂ ਨਾ ਇੱਕ-ਦੋ ਟੋਪ ਲੈਣੇ ਨੇ।
ਅੱਛਾ ਜੀ।
ਤੇ ਤੁਹਾਡੀ ਵੀਡੀਓਜ਼ ਵੇਖਿਆ ਸੀ ਮੈਂ ਉਸ ਦਿਨ।
ਹਾਂਜੀ-ਹਾਂਜੀ ਆ ਜਾਓ ਕੋਈ ਗੱਲ ਨਹੀਂ।
ਹਾਂ ਮੈਂ ਕਿ ਪਹਿਲੇ ਫੋਨ ਕਰ ਹਾਂ ਹੁਣ ਮੈਂ ਜਾਣਾ ਸੀ ਤੇ ਮੈਂ ਫੇਰ ਆਉਣ ਨੀ ਹੋਇਆ ਮੇਰੇ ਕੋਲ। ਫਿਰ ਮੈਂ ਇੱਧਰ ਹੀ ਸਾਡੇ ਲੋਕਲ ਹੈਗੀ ਸੀ ਫ਼ੇਰ ਮੈਂ ਔਧਰੋਂ ਲੈ ਆਈ, ਮੈਂ ਸੋਚ ਹੀ ਰਹੀ ਸੀ ਪਹਿਲੇ ਕਾਲ ਕਰਕੇ ਜਾਵਾਂ।
ਕੋਈ ਗੱਲ ਨਹੀਂ ਤੁਸੀਂ ਆ ਜਾਓ ਕਦ ਆਣਾ ਹੈ। ਇੱਕ-ਦੋ ਦਿਨ ਤੱਕ ਆ ਜਾਓ।
ਕੋਟ ਸੈਟ ਵਗੈਰਾ ਸਾਰਾ ਕੁਛ ਹੈਗਾ ਏ ਨਾ।
ਹਦੀ ਆਪਣੇ ਕੋਹੁ ਸਾਬ ਮੁਛੇ,
ਓਕੇ ਕੋਈ ਨਹੀਂ ਤੁਸੀਂ ਵਟਸਐਪ ਤੇ ਪਾਣਾ ਆਪਣੇ
ਹਾਂਜੀ-ਹਾਂਜੀ ਜ਼ਰੂਰ।
ਕੋਈ ਹਨਾ ਸਟੇਟਸ ਵਗੈਰਾ ਪਾਣਾ ਫੇਰ ਆਪਾਂ ਦੇਖ ਲਾਂਗੇ ਨਾ ਉੱਥੇ ਕੀ ਕੀ ਹੈਗਾ ਏ।
ਜੀ-ਜੀ ਸਈ ਗੱਲ।
ਫੇਰ ਮੈਂ ਦੇਖ ਲਾਂਗੀ ਜੋ ਮੈਨੂੰ ਚਾਹੀਦਾ ਹੋਏਗਾ ਲਲਾਂਗੀ। ਕਿਉਂਕਿ ਹੁਣ ਤੇ ਆਪਾਂ ਨੇ ਕਿਤੇ ਜਾਣਾ ਨੀ ਵੈਸੇ।
ਹੁਣ ਬੱਚਿਆਂ ਦਾ ਵੀ ਆ ਗਿਆ ਹੁਣ ਤੇ ਸਮਾਨ।
ਅੱਛਾ ਕੋਈ ਗੱਲ ਨੀ ਐ ਵਧੀਆ ਏ ਹੋਰ ਸਾਰਾ ਸਮਾਨ ਕੋਲ ਹੀ ਮਿਲ ਜਾਂਦਾ ਏ।
ਹੂੰ ਹਾ।
ਚਲੋ ਵਧੀਆ।
ਛੋਟੇ ਤੋਂ ਛੋਟੇ ਦਾ ਵੀ ਆ ਗਿਆ ਹੁਣ ਤੇ ਵੱਡੇ ਤੋਂ ਵੱਡੇ ਦਾ ਵੀ ਆਗਿਆ।
ਅੱਛਾ, ਠੀਕ ਹੈ। ਬਸ ਮੇਰੀ ਦੀਦੀ ਆਏ ਦੇ ਸੀ ਉਹ ਕਹਿ ਰਹੇ ਸੀ ਕਿ ਕੋਈ ਅੱਛੀ ਚੀਜ਼ ਦੱਸ ਮੈਨੂੰ ਜਿੱਥੋਂ ਕਪ ਕੱਪੜੇ ਵਧੀਆ ਮਿਲਣ ਤੇ ਮੈਂ ਕਿਹਾ ਮੈਂ ਲੈਂਦੀ- ਤੇ ਹੈਗੀ ਆ, ਤੇ ਮੇਰੇ ਕੋਲ ਨਾ ਟਾਈਮ ਨੀ ਲੱਗ ਰਿਹਾ ਮੈਨੂੰ ਉੱਥੇ ਜਾਣ ਦਾ।
ਕੋਈ ਨੀ ਇਨਾਂ ਨੂੰ ਵੀ ਲੈਇਓ।
ਹਾਂ, ਕਵਾਂਗੀ ਹੁਣ ਉਹਨਾਂ ਨੂੰ ਨਾ ਕਿ ਚਲੋ ਜਾਣਾ ਏ ਤੇ।
ਹਾਂਜੀ।
ਕੋਈ ਨੀ ਲੈਕੇ ਆਵਾਂਗੀ।
ਹਾਂ, ਉਹਨਾਂ ਦੇ ਵੀ ਨਿਆਣੇ ਹੈਗੇ ਉਨਾਂ ਨੂੰ ਵੀ ਲੈ ਆਇਓ ਨਾਲ ਹੀ। ਮੈ ਕਿਹਾ ਉਹਨਾਂ ਨੂੰ ਵੀ ਲੈ ਆਇਓ, ਆਪਣੇ ਬੱਚਿਆਂ ਨੂੰ ਕਹਿਣਾ ਲੈਣਗੇ ਉਹ ਵੀ।
ਹਾਂ-ਹਾਂ ਕੋਈ ਨੀ, ਮੈਂ ਉਹਨਾਂ ਨੂੰ ਨਾ ਕੋਲ ਕਰਾਂਗੀ ਉਹ ਜੇ ਉਨਾਂ ਕੋਲ ਆਇਆ-ਗਿਆ ਤੇ ਫਿਰ ਮੈਂ ਲੈ ਆਵਾਂਗੀ ਉਨਾਂ ਨੂੰ।
ਠੀਕ ਆ-ਠੀਕ ਆ।
ਹਾਂਜੀ।
ਕੋਈ
ਹੋਰ
ਤੁਮ ਬਤਾਓ ਕਿਆ ਕਰ ਰਹੇ ਹੋ ਅੱਜ-ਕੱਲ? ਅੱਜ-ਕੱਲ ਫਰੀ।
ਹਾਂ-ਹਾਂ।
ਰੋਟੀ ਵਗੈਰਾ ਖਾ ਲੀਏ।
ਨਹੀਂ-ਨਹੀਂ, ਹਜੇ ਤਾ ਡਿਨਰ ਵੀ ਲੰਚ ਵੀ ਬਣਾਣਾ ਹੈ ਹਜੇ। ਅ
ਹਾਂਜੀ।
ਤੇ ਬਸ ਹੁਣ ਥਕਾਵਟਾਂ ਹੋਈ ਦੀਆਂ ਨੇ ਹੁਣ, ਹੋਕੇ ਆਏ ਦੇਆ।
ਹਾਂਜੀ।
ਤੇ ਮੈਂ ਕਿਹਾ ਚੱਲ ਮੈਂ ਹੁਨ ਨਾ। ਥੋੜਾ ਮੈਂ ਪਹਿਲੇ ਕਾਲ ਕਰ ਲਾ।
ਕੋਈ ਗੱਲ ਨੀ ਕੋਈ ਗੱਲ
ਹਾਂਜੀ, ਹੋਰ ਤੁਸੀਂ ਬਣਾ ਲਿਆ।
ਹਾਂ, ਹੁਣ ਬਣਾਦੇ ਪਿਆ ਆਪਾਂ ਵੀ ਪਲੈਨ ਜਾਣ ਦਾ, ਇੱਕ-ਦੋ ਦਿਨ ਤੱਕ ਨਿਕਲ ਜਾਗੇ।
ਅੱਛਾ, ਠੀਕ ਹੈ, ਵਧੀਆ ਗੱਲ ਏ ਜਾਣਾ ਚਾਹੀਦਾ ਹੈ ਨਾਲੇ ਨਾ ਮੌਸਮ ਹੁਣ ਕਿਸੇ ਟਾਈਮ ਧੁ ਧੁੱਪ ਵੀ ਹੋ ਰਹੀ ਹੈ ਕਿਸ ਟਾਈਮ ਗਰਮੀ ਵੀ ਹੋ ਰਹੀ। ਕਿਸ ਟਾਈਮ ਮੌਸਮ ਇੰਨਾ ਵਧੀਆ ਹੋ ਜਾਂਦਾ ਏ।
ਸਹੀ ਕਹਿਦੇ ਆ, ਇਸ ਟਾਈਮ ਤੇ ਮੌਸਮ ਥੋੜਾ ਜਿਹਾ ਹੋਇਆ ਦਾ। ਖਰਾਬ ਵੀ ਆ, ਬਰਸਾਤ ਆ ਜਾਏ ਨਾ ਇੱਕ-ਦੋ ਵਾਰੀ ਫਿਰ ਠੀਕ ਹੋ ਜਾਏ।
ਕੱਲ੍ਹ ਵੀ ਕਾਫ਼ੀ ਗਰਮੀ ਸੀ।
ਕੱਲ ਜ਼ਿਆਦਾ ਸੀ ਗਰਮੀ।
ਹਾਂ, ਅੱਜ ਜੇ ਮੌਸਮ ਠੀਕ ਹੈ ਬਾਰ-ਬਾਰ ਕਦੀ ਧੁੱਪ ਆ ਰਹੀਏ ਕਦੀ ਜਾ ਰਹੀਏ।
ਹਾਂ, ਏਦਾਂ ਹੀ ਹੈ ਮੌਸਮ। ਕੋਈ ਗੱਲ ਨੀ ਇਹ ਤੇ ਹੋ ਜਾਏਗਾ ਠੀਕ ਸਮਾਂ ਲੱਗੇਗਾ ਥੋੜਾ ਜਿਹਾ।
ਤੇ ਬਾਰਿਸ਼
ਹੂੰ।
ਆਣੀਆਂ ਨੇ ਬੱਚਿਆਂ ਦੇ ਸਕੂਲ ਓਪਨ ਹੋ ਜਾਣੇ ਨੇ, ਤੇ ਬਾਰਿਸ਼ਾਂ ਲੱਗ ਜਾਂਦੀਆਂ ਨੇ।
ਬਿਲਕੁਲ, ਬਿਲਕੁਲ।
ਬਿਲਕੁਲ ਹਾਂ। ਹੋਰ, ਤੁਸੀਂ ਉਹ ਵੀ ਰੱਖ ਦੇ ਨੇ, ਅ ਬੱਚਿਆਂ ਦੇ ਨਾ ਉਹ ਨਹੀਂ ਹੁੰਦੇ, ਛੋਟੇ-ਛੋਟੇ ਸ਼ੂਜ ਹੁੰਦੇ ਨੇ ਹ
ਹਾਂ ਹਾਂ ਉਹ ਵੀ, ਆ ਜਾਣਗੇ, ਉਹ ਵੀ ਆ ਜਾਣ।
ਅ, ਹੈੈਗੇ ਨੇ?
ਮੰਗਵਾ ਦਾਂਗੇ, ਉਹ ਵੀ ਇੱਕ ਦੋ ਦਿਨ ਤੱਕ ਆ ਜਾਣਗੇ।
ਅੱਛਾ, ਹਾਂ ਨਾ ਉਹ ਨਾ, ਮੈਨੂੰ ਕੋਈ ਪੁੱਛਦਾ ਪਿਆ ਸੀ। ਕਿ ਉਹ ਨਾ ਸ਼ੂਜ ਨਹੀਂ ਮਿਲੇ, ਕਿਸੇ ਬੱਚੇ ਨੇ ਲੈਣੇ ੳਨੇ ਨੇ। ਤੇ ਉਹ ਕਹਿ ਰਹੇ ਸੀ, ਕਿ ਬੱਚਾ ਜਿਵੇਂ ਘਰ ਖੇਲਦਾ ਹੈ, ਪੈਰ ਗੰਦੇ ਹੋ ਜਾਂਦੇ ਨੇ, ਬੰਦਾ ਉਹ ਕੱ ਕੱਪੜੇ ਦੇ ਪਾ ਦੇ।
ਹਾਂ ਹਾਂ, ਉਹ ਵਧੀਆ ਲੱਗਦੇ ਨੇ।
ਹਾਂ, ਨਾਲੇ ਪੈਰ ਵੀ ਨੀ ਗੰਦੇ ਹੁੰਦੇ, ਉਹ ਛੋਟੇ ਬੱਚੇ ਹੁੰਦੇ ਨੇ। ਤੇ ਮੈਂ ਕਿਹਾ ਕੋਈ ਗੱਲ ਨੀ, ਮੈਂ ਪਤਾ ਕਰ ਦਾਂਗੀ ਤੁਹਾਨੂੰ, ਮੈਂ ਇੱਕ ਦੋ ਜਣਿਆਂ ਨੂੰ ਕਿਹਾ ਏ, ਇਹ ਸਗੋਂ ਮੈਂ ਦੱਸਿਆ ਉਹਨਾਂ ਨੂੰ, ਕਿ ਤੁਹਾਡੀ ਸ਼ੋਪ ਹੈਗੀ। ਤੇ ਕਾਫੀ, ਵਧੀਆ ਹੈਗਾ ਏ ਸਮਾਨ ਉੱਧਰ।
ਠੀਕ ਆ।
ਤੇ ਕੋਈ ਗੱਲ ਨੀ, ਮੈਂ ਨਾ ਉਹਨਾਂ ਨੂੰ ਲੈ ਕੇ ਆਵਾਂਗੀ ਫੇਰ। ਇਕ ਅੱਧੇ ਦਿਨ ਤੱਕ, ਹਜੇ ਥਕਾਵਟਾਂ ਨੀ ਉਤਰੀਆਂ।
ਕੋਈ ਕੰਮ ਨੀ ਨਾ ਹੈਗੇ, ਨਾਲੇ ਆਪ ਹੀ ਆ ਜੇ।
ਹਾਂ ਹਾਂ, ਬਿਲਕੁਲ।
ਹੋਰ ਸੁਣਾਓੋ?
ਬਸ ਲੰਚ ਦੀ ਤਿਆਰੀ ਕਰੀਏ ਹੁਣ, ਸੋਚ ਰਹੀ ਸੀ ਅੱਜ ਮੈਂ, ਕੀ ਬਣਾਵਾਂ। ਦੇਖਦੀ ਆ ਬੱਚੇ ਦੇ, ਬੱਚੇ ਘਰ ਨੇ ਸਾਰਾ ਦਿਨ ਜਿੱਦ ਕਰਦੇ ਨੇ, ਇਹ ਖਾਣਾ, ਉਹ ਖਾਣਾ ਹੈ।
ਇਹਨਾਂ ਨੂੰ ਸੈਂਡਵਿਚ ਬਣਾ ਕੇ ਖਿਲਾਓ
ਹਾਂ ਮੈਂ ਸੋਚ ਹੀ ਰਹੀ ਸੀ, ਬੱਚੇ ਵੀ ਕਹਿ ਰਹੇ ਸੀ ਦੋ, ਤਿੰਨ ਦਿਨ ਤੋਂ ਨਾ, ਸੈਂਡਵਿਚ ਕਹਿ ਰਹੇ ਨੇ ਕਿ, ਮੰਮਾ ਸੈਂਡਵਿਚ ਬਣਾਓ
ਹਾਂਜੀ
ਤੇ 'ਮੈਂ ਕਿਹਾ ਚੱਲ, ਦੇਖਦੀ ਹਾਂ ਥੋੜਾ ਹੁਣ ਕਿਉਂਕਿ 'ਏ ਕਾਫੀ ਟਾਈਮ ਹੋ ਗਿਆ, ਬਾਹਰ ਦਾ ਖਾ ਰਹੇ ਨੇ। ਵੈਸੇ ਮੈਂ ਅਵੋਇਡ ਕਰਨੀ, ਇਨਾ ਨੂੰ ਬਾਹਰ ਦਾ ਨੀ ਦਿੰਦੀ। ਟੋਨ ਤੋਂ ਇਹ ਇੱਥੇ, ਕਿੰਨੇ ਦਿਨ ਤੋਂ ਬਾਹਰ ਹੁਣ ਰਹੇ ਆ, ਫਿਰ ਹੁਣ ਉੱਥੇ ਤੇ ਆਪਣਾ, ਕਰ ਨੀ ਨਾ ਸਕਦੇ ਸੀ। ਫੇਰ ਆਪਾਂ, ਬਾਹਰ ਹੀ ਖਾਣਾ ਪੀਣਾ ਖਾਆ, ਹੁਣ ਬੱਚਿਆਂ ਹੁਣ ਮੈਂ ਕਹਿ ਰਹੀ ਹਾਂ, ਕਿ ਇਹਨਾਂ ਨੂੰ ਬਿਲਕੁਲ ਧਿਆਨ ਰੱਖਾਂ ਹੁਣੇ ਵੀ ਇਹ ਕੱਲ 'ਚੇ ਕਹਿ ਰਹੇ ਸੀ, ਅਜੇ ਘੁੰਮ ਕੇ ਆਏ ਨੇ। ਤੇ ਕਹਿੰਦੇ, ਆਪਾਂ ਬਾਹਰ ਖਾਨ-ਖਾਣਾ ਏ। ਪੀਜ਼ਾ ਖਾਣਾ ਏ, ਮੈਂ ਕਿਹਾ ਘਰ ਨੇ ਉਹ ਬਾਹਰ ਆਪਣਾ, ਮੈਂ ਘਰ ਬਣਾ ਦਾਂਗੀ ਤੁਹਾਨੂੰ।
ਹਾਂ ਬਾਹਰ ਤਾ ਤੇ ਬਸ, ਅਵੋਇਡ ਹੀ ਕਰਨਾ ਚਾਹੀਦਾ ਆ। ਪਤਾ ਨਹੀਂ ਕੀ ਕੁਛ ਏ ਮਿਲਾਉਂਦੇ ਆਂ
ਹਾਂ ਬਿਲਕੁਲ-ਬਿਲਕੁਲ ਬਸ ਫੇਰ ਮੈਂ ਤਾਹੀ ਕਿਹਾ ਮੈਂ ਕਿਹਾ ਚੱਲ ਮੈਂ ਸੈਂਡਵਿਚ ਬਣਾਵਾਂਗੇ ਬ ਬਚੇ ਵੀ ਕਹਿ ਰਹੇ ਸੀ ਸਵੇਰੇ ਕਿ ਸੈਂਡਵਿਚ ਬਣਾਓ ਸਵੇਰੇ ਫਿਰ ਮੈਂ ਉਹਨਾਂ ਨੂੰ ਵੈਸੇ ਸੇਵੀਆਂ ਜੀ ਬਣਾਤੀਆਂ
ਹਾਂਜੀ
ਤੇ ਹੁਣ 'ਮੈਂ ਕਿਹਾ ਚੱਲ ਮੈਂ ਹੁਣ ਸੈਂਡਵਿਚ ਬਣਾ ਹੀ ਦੇਨੀ ਆਂ ਜਿੱਦ ਤੇ ਕਰ ਹੀ ਰਹੇ ਨੇ
ਹਾਂ ਬਨਾਉ ਘਰੇ ਇਹਨਾਂ ਦੇ
ਹਾਂਜੀ ਬਸ ਹੋਰ ਕੀ ਸਹੀ ਏ ਹੈਲਥ ਲਈ ਵੀ ਸਹੀ ਉਹਨਾਂ ਦੀ ਹੁਣ ਕ ਟਾਈਮ ਤੋਂ ਬਾਹਰ ਤੋਂ ਖਾਇਆ ਉਹਨਾ ਨੇ ਇੱਕ ਹਫਤਾ ਬਾਹਰ ਰਹੇ ਆ ਤੇ ਹੁਣ ਇਹਨਾਂ ਨੂੰ ਬਸ ਹੈਲ ਦੀ ਫ਼ੂਡ ਹੀ ਖਵਾਉਣਾ ਏ ਮੈਂ ਤੇ ਲੰਚ ਵਿੱਚ ਵੀ ਇਹਨਾਂ ਦਾ ਇੰਨਾ ਧਿਆਨ ਰੱਖਦੀ ਹਾਂ ਮੈਂ ਫਰੂਟਸ ਨਾਲ ਦਿੰਨੀ ਆਂ
ਹਮੁ ਸਹੀ ਗੱਲ ਆ ਦੇਣੀ ਚਾਹੀਦੀ ਅੱਜ ਕੱਲ ਤੇ ਮਿਲਾਵਟਾਂ ਬਹੁਤ ਚਲ ਰਹੀਆਂ
ਹਾਂ-ਹਾਂ ਬਿਲਕੁਲ-ਬਿਲਕੁਲ ਪਰ ਮੈਂ ਤੇ ਧਿਆਨ ਰੱਖਣੀ ਆਂ ਬਾਕੀ ਹੁਣ ਇੱਕ ਦੋ ਦਿਨ ਦੇ ਬਾਹਰ ਇਹਨਾਂ ਨੇ ਖਾ ਹੀ ਲਿਆ ਇੱਕ ਹਫ਼ਤੇ ਤੋਂ ਖਾ ਹੀ ਰਹੇ ਨੇ
ਕੋਈ ਗੱਲ ਨੀ ਕੋਈ ਗੱਲ ਨੀ
ਬਸ ਹੁਣ ਹੈਲਦੀ ਖਾਣਗੇ ਨਾ ਫੂਡ ਹੁਣ ਠੀਕ ਰਹਿਣਗੇ ਕਿਉਂਕਿ ਸਾਡੇ ਨਾ ਨਾਲ ਹੈਗੇ ਸੀ ਤੇ ਉਹਨਾਂ ਨੇ ਨਾ ਕਾਫ਼ੀ ਟਾਈਮ ਤੋਂ ਹੀ ਬਾਹਰ ਦਾ ਖਾਂਦੇ ਰਹੇ ਨੇ ਤੇ ਹੁਣ ਉਹ ਇੰਨੀ ਬਿਮਾਰ ਹੋਏ ਦੇ ਨੇ ਨਾ ਸਾਰੀ ਜਗ੍ਹਾ ਘੁੰਮ ਆਏ ਨੇ ਹੁਣ ਕਿੱਥੋਂ ਦੀ ਦਵਾਈ ਨੀ ਲੱਗ ਰਹੀ ਉਹਨਾਂ ਨੂੰ
ਬਾਇ ਏਦਾਂਈ ਆ ਬਾਹਰ ਤੇ ਆਪਣਾ ਮਿਲਾਵਟਾਂ ਵਾਧੂ ਕਰ ਦਿੰਦੇ
ਚਲੋ ਠੀਕ ਏ ਫੇਰ-ਫੇਰ ਕਰਦੇ ਆ ਰ ਮੈਂ ਜਿਹੜਾ ਲੰਚ ਬਣਾ ਲਾ ਹਨਾ ਠੀਕ ਹੈ ਉਹ ਓਕੇ-ਓਕੇ ਬਾਏ